ਹੋਰ ਕੀ ਕਰ ਰਹੇ ਹੋ
ਚਾਹ ਪੀ ਲ ਪੀ ਲਓ
ਬਸ ਜ ਬਸ ਅਸੀਂ ਚਾਹ ਪੀਂਦੇ ਹੀ ਨਹੀਂ ਵੀ ਤੁਸੀਂ ਪੀਂਦੇ ਹੋ ਚਾਹ
ਹਾਂਜੀ
ਮੈਂ ਕਿਹਾ ਮੈਂ ਤੇ ਚਾਹ ਪੀਂਦੀ ਨੀ
ਅ ਹਾਂ ਸਾਡੇ ਤੋਂ ਹੋ ਜਾਂਦੀ ਪੰਜ ਛੇ ਵਾਰੀ
ਅੱਛਾ ਅਛਾ ਇੰਨੀ ਚਾ ਨਹੀਂੀ ਪੀਉਣੀ ਚਾਹੀਦੀ ਖਰਾਬ ਕਰਦੀ ਹੈ ਹਮ ਫਿਰ ਆਪਣੀ ਆਪਣੀ ਆਦਤ ਹੁੰਦੀ ਹੈ
ਹਮ
ਹ ਮੇਰੇ ਪਾਪਾ ਵੀ ਪਹਦੇ ਨੇ ਉਹ ਵੀ ਸਵੇਰ ਤੋਂ ਸ਼ਾਮ ਤੱਕ ਦਾ ਸੀ
ਮੈਂ ਉਹ ਹੋਸਪਿਟਲ ਗਈ ਸੀ ਨਾ ਤੇ ਆ ਕੇ ਸਿਰ ਪੀੜਨ ਦੇਣਾ ਸੀ ਤਾਂ ਬਣਾਈ ਵੈਸੇ ਤੈਨੂੰ ਹੋਸਪਿਟਲ ਦਾ ਤੇ ਬਣਨਾ ਡੇਲੀ ਬੰਦੀ
ਹੋਰ ਮਸ ਤਾਂ ਠੀਕ ਰਿੰਦਾ
ਦਵਾਈ ਲੈਣ ਗਈ ਸੀ ਡਾਕਟਰ ਹੀ ਨੀ ਮਿਲੇ ਦੋਨੋ ਪਾਸੇ ਗਈ ਫ ਮ ਡਾਕਟਰ ਦੋਨੋ ਸਾਈਡ ਹੁਣ ਵੀਰ ਵਰ ਬੁਲਾਏ
ਅੱਛਾ ਤੇ ਵੈਸੇ ਠੀਕ ਆ ਹਾਂ
ਹੋਰ ਠੀਕ ਹੈ।
ਅ ਉੱਪਰ ਆ ਗਏ
ਨਹੀਂ ਹਜੇ ਨੀਚੇ ਹੀ ਨਹੀਂ ਹਜੇ ਉੱਪਰ ਨਾ ਹਜੇ ਡਾਕਟਰ ਨੀ ਨਾ ਮਿਲਿਆ ਡਾਕਟਰ ਕੋਲ ਪੁੱਛਣਾ ਸੀ ਉਹ ਮਿਲਿਆ ਹੀ ਨੀ। ਹੂੰ, ਦਵਾਈ ਉਜ ਲੈ ਕੇ ਆਈ ਆ ਪਰਚੀ ਤੋਂ ਵਿਖਾ ਕੇ ਨਾ।
ਅੱਛਾ,
ਹੂੰ,
ਹੂੰ ਤੁਹਾਡੇ ਬੱਚ ਚੇ ਕੀ ਕਰਦੇ ਨੇ?
ਬੱਚੇ ਟਿਊਸ਼ਨ ਗਏ ਨੇ ਬਸ ਆਣ ਵਾਲੇ ਨੇ ਪੰਦਰਾਂ ਵੀਹ ਮਿੰਟ ਤੱਕ
ਅੱਛਾ ਅੱਛਾ, ਹੂੰ ਹੂੰ,
ਹੋਰ ਤੁਸੀਂ ਕੀ, ਨਾਸ਼ਤਾ ਕੀਤਾ ਜੀ। ਸਵੇਰ ਦਾ।
ਅੱਛਾ ਅੱਛਾ, ਦੁਪਹਿਰੇ ਕੀ ਬਣਾਇਆ।
ਦੁਪਹਿਰੇ ਪਕੌੜੀਆਂ ਵੇਖਾਂਗੀ ਦਾਲ ਪਈ ਉਹ ਪਏ ਨੇ ਕਰੇਲੇ ਪਏ ਨੇ ਥੋੜੇ ਜਿਹੇ ਥੋੜੀ ਦਾਲ ਪਈ ਏ, ਰਾਤੀ ਮੰਮੀ ਦੇਗੇ ਸਨ ਫਿਰ ਖਾਦੀ ਨ ਇਝੇ ਪਈ ਆ ਸਾਰੀ
ਅੱਛਾ ਅੱਛਾ, ਹੂੰ ਹੂੰ,
ਚਾਰ ਪੰਜ ਪੰਜ ਫੁਲਕੇ ਲੱਗ ਜਾ ਇਥੇ ਖਾਧੇ ਤਿੰਨ ਓਹ ਪਏ ਨੇ ਉਹਨੂੰ ਵੇਖਾਂਗੀ ਖਿਚੜੀ ਖੁਚੜੀ ਬਣਾ ਦਾਂ ਗੀ ਅਰ ਜੋ ਮੰਗਣਗੇ ਤੇ ਵੀ ਤ
ਹੂੰ, ਅੱਛਾ ਅੱਛਾ ਹੂੰ,
ਬੱਚੇ ਫਰੂਟ ਵਗੈਰਾ ਖਾ ਲੈਣਗੇ ਕੇਲੇ ਪਏ ਨੇ ਕੇਲੇ ਇਹਨਾਂ ਨੇ ਖਾਣੇ ਨੀ ਫੇਰ ਕੇਲੇ ਬੱਚੇ ਖਾ ਲੈਣਗੇ ਹੂੰ,
ਨਾ ਉਹ ਗਏ ਹੀ ਨੀ ਜੀ ਉਹਦੀ ਛੁੱਟੀ ਛੁਂਟੀਆਂ ਪਈਆਂ ਉਹਦੀਆਂ ਸਕੂਲ ਦੀਆਂ ਤੇ
ਹੁਣ ਟਿਊਸ਼ਨ
ਟਿਊਸ਼ਨ ਨੂੰ ਅੱਜ ਕਹਿੰਦੇ ਚਾਰ ਵਜੇ ਆਣਾ,
ਜਲਦੀ ਨੀ ਬੁਲਾਦੀ ਸਵੇਰੇ,
ਬੁਲਾਉਦੇ ਸਵੇਰੇ ਚ ਉਹ ਨਾ ਕੋਈ ਕੰਮ ਹੋਏਗਾ ਉਹਨਾ ਨੂੰ ਕਿਦਰੇ
ਹੂੰ ਹੂੰ, ਸਾਡੇ ਪਾਸ ਬੱਚਿਆਂ ਦੀ ਐਕਟੀਵਿਟੀ ਰਹਿ ਗੀ ਇਹੋ ਜਿਹੀਆਂ ਬਣਵਾਉਣੀਆਂ ਨਹੀਂ
ਅੱਛਾ ਅੱਛਾ ਅਸੀਂ ਵੀ ਬਸ ਉਹੀ ਰਹਿ ਗਈਏ ਐਕਟੀਵਿਟੀ ਬਾਕੀ ਤੇ‌ ਸਾਰਾ ਹੋਮ ਵਰਕ ਕਰ ਲਿਆ ਸੀ
ਅਜ ਮੇਰੀ ਗੁੜੀਆ ਨੇ ਮੈਨੂੰ ਪਤਾ ਨੀ ਸੀ ਹੋਮਵਰਕ ਵੀ ਦਿੱਤਾ ਹੋਇਆ ਹੋਲੀਡੇ ਹੋਸਪਿਟਲਾਂ ਦੇ ਚੱਕਰ ਚ ਲੱਗੇ ਨੇ ਮੈਂ ਡਾਇਰੀ ਚੈਕ ਨਹੀਂ ਕੀਤੀ ਹੁਣੀ ਉਹਦੀ ਟਿਊਸ਼ਨ ਵਾਲੀ ਨੂੰ ਭੇਜੀ ਸੀ ਅੱਜ ਅੱਜ ਸਵੇਰੇ ਕਾਪੀਆਂ ਲੱਭੀਆਂ। ਤੇ ਨਾਲੋ ਉਨੇ ਕਰਾਏ ਜੇ ਹੈਗੇ ਨੇ ਜਿਹੜੇ ਤੇ
ਹਾਂਜੀ ਹਾਂਜੀ ਤੇ ਹੈਗੇ ਨੇ ਹੂੰ, ਛੇ ਤਰੀਕ ਨੂੰ ਖੁੱਲਣੇ ਸ਼ਾਇਦ ਸਕੂਲ ਹੈਨਾ।
ਗੁੜੀਆ ਦੇ ਛੇ ਨੂੰ ਖੁਲਣੇ ਨੇ ਮੁੰਡੇ ਦੇ ਇੱਕ ਨੂੰ
ਅੱਛਾ ਅਛ ਅੱਛਾ
ਉਦੋਂ ਤੇ ਪਰ ਪਤਾ ਨਹੀਂ ਕਿਹੜੇ ਲੱਗਣੇ ਉਹਦੀ ਵੀ ਐਕਟੀਵਿਟੀ ਦੇ ਗਰੀਨ ਪਤਾ ਨੀ ਹੋਰ ਕਿਹੜਾ ਲੱਗਣਾ।
ਉਹ ਸੀ ਸ਼ਾਇਦ ਰੈਡ ਔਰ ਗ੍ਰੀਨ ਸੀ।
ਰੈਡ ਵੀ ਨਹੀਂ ਆ ਗਰੀਨ ਵੀ ਨਹੀਂ ਹੈ। ਚੰਗਾ। ਯੈਲੋ ਹੈਗਾ ਪਿੰਕ ਹੈਗਾ ਉਹ ਤੇ ਹੈ ਨਹੀਂ, ਔਰੇਜ ਐ। ਫਿਰ ਲਿਆਉਣਾ ਹੀ ਪੈਣਾ ਗਰੀਨ ਹੈਗਾ ਪਰ ਡਾਰਕ ਗ੍ਰੀਨ ਨਹੀਂ ਹੈ ਲਾਈਟ ਗ੍ਰੀਨ ਏ।
ਅੱਛਾ। ਅੱਛਾ ਹਾਂ ਫਿਰ ਉਹ ਨਾ ਕੋਈ ਪਤਾ ਨੀ ਕਿਹੜਾ ਉਹ ਕੋਈ ਟਰੀ ਹੁੰਦਾ ਉਹ ਬਣਾ ਕੇ ਨਾ ਉਹਦੇ ਵਿੱਚ ਐਡ ਕਰਨਾ ਸ਼ਾਇਦ ਕ੍ਰਿਸਮਸ ਟਰੀ ਹੈਗਾ ਏ। ਹਾਂ ਉਹਤੇ ਪੇਪਰ ਕੱਟ ਕਰਕੇ ਨਾ ਉਹ ਪੇਸਟ ਕਰਨੇ ਹੂੰ
ਕੁੰਦ ਵਿੱਚ ਪਿਕਸ ਕਰਨੀ ਹੈ। ਸਾਰਿਆਂ ਦੀ
ਅੱਛਾ ਅੱਛਾ ਮਤਲਬ ਫੈਮਲੀ ਦੀ
ਹਾਂਜੀ, ਫੈਮਲੀ ਤੂੰ ਨਹੀਂ ਨਹੀਂ ਦੂਜੀ ਲਗਾਵਾਂਗੇ। ਹੁਨ ਬਣਵਾਣੀ ਪੈਣੀ ਹੈ। ਜਾਣ ਦਾ ਟਾਈਮ ਵੀ ਨਾ ਮਿਲ ਰਿਹਾ ਬੱਚਿਆਂ ਬੱਚਿਆਂ ਦਾ ਵੀ ਸਰਕਾਰ, ਵੀ ਰੋਟੀ ਸਬਜ਼ੀ ਆਇਆ ਗਿਆ ਕੋਈ ਨਾ ਕੋਈ ਆ ਹੀ ਜਾਂਦਾ ਫਿਰ ਹੂੰ। ਵੇਖਣ ਹੁਣ ਕਦੋ ਜਾਣੀ ਏ,
ਨਹੀਂ ਮੈਂ ਵੀ ਜਾਣਾ ਸੀ ਵੈਸੇ ਲੈਣ ਕੋਈ ਨੀ ਅਸੀਂ ਇਕੱਠੇ ਚਲੇ ਜਾਗੇ ਫਿਰ
ਚੱਲ ਨੂੰ ਹਜੇ ਨਾ ਮੇਰਾ ਕੀ ਕ ਹਜੇ ਤੇ ਮਸ਼ੀਨ ਲਗਣੀ ਹੈ ਨਾ ਮੈਂ ਸਵੇਰੇ ਅੱਜ ਲਗਾਣੀ ਸੀ ਫਿਰ ਉਹਣ ਅੱਜ ਲੱਗੀ। ਨੀ ਅੱਜ ਬਸ ਇੱਧਰ ਉਧਰ ਦੇ ਕੰਮ ਹੀ ਨ ਨਿਪਟੇ, ਹੁਣ ਤੇ ਆਈਏ ਅਸੀਂ ਰੋ ਪੰਜ ਦਸ ਮਿੰਟ ਹੋਏ ਨੇ, ਘਰ ਆਈ ਆ
ਅੱਛਾ ਅੱਛਾ ਹੂੰ,
ਇੰਨ ਸੋਰ ਰੁਕ ਰੀ ਮਿਲੇ, ਹੂੰ ਮੈਂ ਕਿਹਾ ਚਲੋ ਇੰਸੋਰਸ ਤੋਂ ਦਵਾਈ ਲੈ ਕੇ ਤੇ ਉਹ ਕਰ ਪਰ ਮਿਲਿਆ ਹੀ ਨੀ ਫਿਰ ਡਾਕਟਰ
ਅੱਛਾ ਤੇ ਪਤਾ ਕਰ ਲੈਣਾ ਸੀ ਕਦੋਂ ਤੱਕ ਆਣਗੇ ਥੋੜੀ ਦੇਰ ਵੇਟ ਕਰ ਲੈਂਦੇ।
ਨਹੀਂ ਇੱਕ ਵਜੇ ਕਹਿ ਰਹੀ ਸੀ ਯਮੁਨਾਨਗਰ ਉੱਥੇ ਦੇ ਕਦੀ ਨਗਰ ਕਹਿ ਰਹੀ ਸੋਰੀ ਉੱਥੇ ਛੁੱਟੀ ਦੇ ਸੀ ਜਿਹੜਾ ਆਪਣਾ ਲੋਕਲ ਹੈਗਾ ਹੈ। ਉਹ ਕਹਿੰਦੇ ਬਈਏ ਇੱਕ ਡੇਢ ਵਜੇ ਆ। ਕੱਢਾਗੇ ਔਪ੍ਰੈਸ਼ਨ ਥੀਏਟਰ ਤੋਂ
ਬੈਠਾ ਨੀ ਨਾ ਜਾ ਰਿਹਾ ਜੇ ਇੰਨਾ ਤਾਂ ਵੀ ਸਵੇਰੇ ਅੱਠ ਵਜੇ ਤੇ ਨਿਕਲਿਓ ਆ। ਗਿਆਰਾਂ ਸਾਢੇ ਗਿਆਰਾਂ ਘਰ ਵੜੇ ਆ।
ਹੂੰ, ਹਾਂ ਫੇਰ ਖਿਚਲ ਹੋ ਜਾਂਦੀ ਹੈ ਨਾ।
ਹੂੰ, ਹੂੰ ਇਸ ਕਰਕੇ ਨੇ ਫੇਰ, ਹੋਰ ਉਹ ਕੀ ਕਰ ਰ ਤੁਹਾਡਾ ਬੇਟਾ
ਕਰਾ ਸੀ ਫੋਨ
ਮੇਰਾ ਫੋਨ ਤੇ ਛੱਡਣਾ ਨੀ
ਹਾਂ ਫੋਨ ਤੇ ਨਹੀਂ ਛੱਡਦੇ ਹੈਗੇ
ਹੂ ਮੇਰੇ ਬਸ ਹੁਨੇ ਬਸ ਹੁਨੇ ਆਏਂ ਗੇ ਟਿਵੂਸਨ ਤੋਂ ਆਪਣਾ ਫੇਿਰ ਕੀ ਕਹਦੇ ਨੇ ਫੋਨ ਫਿਰ ਲੜਾਈ ਦੋਨਾਂ ਦੀ ਫੋਨ ਤੋਂ ਫਿਰ ਲੜਾਈਆਂ ਕਰ ਦੇਣੇ ਦੋਨੋ ਜਣੇ ਮੈਨੂੰ ਦਵੋ ਮੈਨੂੰ ਦਵੋ ਅ ਹੋ ਤੁਸੀਂ ਕੀ ਬਣਾ ਰਹੇ ਹੋ
ਅਸੀਂ ਅੱਜ ਖਿਚੜੀ ਬਣਾਉਣੀ
ਗਏ ਨੇ ਘੁੰਮਣ ਛੁਟੀਆ ਚ
ਨਾ ਬਸ ਗਏ ਨਹੀਂ ਕਿਧਰੇ ਗਰਮੀ ਕੁੱਝ ਜ਼ਿਆਦਾ ਸੀ ਤੇ ਕੁਛ ਸਾਥ ਨਹੀਂ ਬਣਿਆ ਅਸੀਂ ਸੋਚਿਆ ਅਸੀਂ ਤੁਹਾਡੇ ਨਾਲ ਜਾਵਾਂਗੇ ਤੇ ਤੁਹਾਡੇ ਹਸਬੈਂਡ ਦਾ ਫਿਰ ਉਪਰੇਸ਼ਨ ਹੋ ਗਿਆ ਇਸ ਕਰਕੇ ਹਣੁ ਰਹੀ ਹੀ ਗਿਆ
ਦੇਖੋ ਹੁਣ ਮਾਮਾ ਜੀ ਦੇ ਮੁੰਡੇ ਨੂੰ ਕਿਆ ਹੋਇਆ ਸੀ ਚੱਲਾਂਗੇ ਕਿੱਧਰੇ ਘੁੰਮਣ ਜੇ ਉਹ ਗਿਆ ਤੇ ਚਲੇ ਜਾਣ ਹਾਂਜੀ
ਕੁੜੀ ਦਾ ਵਿਆਹ ਵੈ ਉੱਥੇ ਨੀ ਗਏ
ਨਾ ਉੱਥੇ ਅਸੀਂ ਨਹੀਂ ਗਏ ਸੀ ਅਸੀਂ ਫਿਰ ਉਹੀ ਗੱਲ ਨਾ ਗਰਮੀ ਬੜੀ ਸੀ ਤੇ ਕੁਛ ਫਿਰ ਤੁਹਾਨੂੰ ਪਤਾ ਹੈ ਮੈਰਿਜ ਮੋਰਿਜ ਤੇ ਜਾਓ ਤੇ ਹਾਂ ਫਿਰ ਹਾਂ ਡਰੈਸ ਵਗੈਰਾ ਵੀ ਹਾਲੀ ਤਿਆਰ ਕਰਨੀ ਬਿਨਸ ਕਰਕੇ ਨਾ ਅਸੀ ਗਏ ਨਹੀਂ
ਹਾਂਜੀ ਘਰ ਕੰਮ ਚੱਲ ਰਿਹਾ ਸੀ ਕੰਸਟਰਕਸ਼ਨ ਦਾ
ਅੱਛਾ
ਇਸ ਕਰਕੇ ਤੇ ਫੇਰ ਅਸੀਂ ਕਿਹਾ ਕੀ! ਨਾ ਹੋ ਰਿਹਾ ਬਸ ਅੱਜ ਆਇਆ ਮਿਸਤਰੀ ਕੱਲ੍ਹ ਛੁੱਟੀ ਕਰ ਗਿਆ ਸੀ ਮਿਸਤਰੀ ਉਹਦੀ ਤਬੀਅਤ ਖਰਾਬ ਸੀ
ਹੂੰ।
ਹੋਰ, ਕੰਮ ਕੁਮ ਨੀ ਲੱਗੇ ਦੇ?
ਹਾਂਜੀ।
ਕੰਮ ਨੀ ਲੱਗੇ ਦੇ।
ਨਾ ਬਸ ਫੇਰ ਔ ਕੇਆ ਤੇ ਐ। ਕੋ ਕੰਮ ਚੱਲਦਾ ਪਿਆ ਨਾ ਫੇਰ, ਫੇਰ ਔ ਜਗਾ ਨੀ ਸੀ।
ਹਏ।
ਹੁਣ ਤੂੰ ਕੰਮ ਤੇ ਹੁਣ ਮਿਲਿਆ ਸ ਸਗੋਂ, ਨਹੀਂ ਤੋ ਕਾਫ਼ੀ ਦਿਨ ਮੀਨਾ ਈ ਹੋ ਗਿਆ ਵੇਲੇ ਘੁੰਮਦੇ ਪਏ ਸੀ, ਹੁਣ ਕੱਲ ਹੋਇਐ ਔਡਰ ਥੋੜਾ ਜਾ।
ਅੱਛਾ ਚਲੋ, ਹੂੰ। ਐਨਾਂ ਦੇ ਵੀ ਮਾਲਕ ਆਏ ਸੀ ਕੱਲ। ਕੈੰਦੇ ਔ ਕੰਮ ਨਾ ਘਰ ਆ ਕੇ ਚੱਕਰ ਲਗਾ ਜਣ ਮੈਂ ਕੈ ਹਜੇ ਦੋ ਦਿਨ ਸਾਰੇ ਨੀ ਹੋਏ ਔਰੇਸ਼ਨ ਨੂੰ ਚੱਕਰ ਲਗਾ ਜੇ। ਮੈਂ ਕੈ ਔ ਤੇ ਅਗਲਾ ਬੰਦਾ ਪੈਲੇ ਈ ਭੱਜਣ ਨੂੰ ਘਰੋ ਤਿਆਰ ਔ ਤੁਸੀਂ ਹੋਰ ਵੀੰਗਲਾ ਚਲੇ ਜੋ, ਮੈਂ ਕੇਹੋਰ ਕੇ ਆ ਕੇ ਬੈ ਕੀ ਚੀਏਗਾ ਨਾਨੀ
ਹਾਂਜੀ।
ਮੈਂ ਕਿਆ ਔ ਤੇ ਆ ਕੇ ਬੈ ਵੀ ਜਾਣਗੇ ਨਾਲੇ ਈ। ਹੋਣ ਵੀ ਦਵਾਈ ਲੈਣ ਗਏ ਆ, ਐਕਟਿਵਾ ਮੈਂ ਚਲਾਨਾ ਮੈਂ ਚਲਾਨਾ ਮੈਂ ਕੈ ਬੈਠੇ ਰੋ, ਹੂੰ।
ਆਹ। ਹਾਂਜੀ ਹਾਂਜੀ ਹਾਂਜੀ।
ਹਾਂਜੀ, ਕੀ ਬਣਾਣ ਲੱਗੇ ਔ?
ਖਿਚੜੀ ਬਣਾਣ ਲੱਗੀ ਸੀ।
ਚੱਲੋ ਬਣਾਲੂ। ਹਜੇ ਬਣਾਈ ਨੀ। ਹੂੰ, ਟਾਈਮ ਤੇ ਹੋ ਗਿਐ ਰੋਟੀ ਫੀ ਮੰਗਾ ਦੇ। ਦੁਪੈਰ ਦੀ ਰੋਟੀ ਦਾ, ਮੈਂ ਕੈ ਦੂੰਪੈਰ ਦੀ ਰੋਟੀ ਦਾ ਟਾਈਮ ਤੇ ਹੋ ਗਿਆ ਵੇ ਬਾਰਾਂ ਵੱਜ ਗੇਣ।
ਥੋਰੀ ਦੇਰ ਨੂੰ ਲੇਟ ਈ ਬਣਾਵਾਂਗੇ ਅੱਜ ਮਿਸਤਰੀ ਲੱਗੇ ਹੋਏ ਨਾ।
ਹੂੰ, ਨਹੀਂ ਮੈਂ ਹੁਣ ਆਈ ਆ। ਜੇ ਹੋਸਪਿਟਲੋਂ।
ਅੱਛਾ।
ਚਾਹ ਪੀਤੀ ਹੈ, ਆ ਕੇ। ਚਾਹ ਬਣਾਈ ਸੀ, ਬਸ ਉਹਨਾਂ ਨੂੰ ਲੈਣ ਜਾਵਾਂਗੀ ਟਿਊਸ਼ਨ ਤੇ ਬੱਚੇ
ਅੱਛਾ-ਅੱਛਾ ਕੌਣ ਛੋੜ ਕੇ ਆਇਆ ਸੀ?
ਉਹ ਦੇਵਰਾਣੀ ਛੋੜੀ ਹੋਈ ਸੀ।
ਆ
ਤਿਆਰ ਕਰ ਗਈ ਸਾਂ, ਹਾਂ ਰੋਟੀ ਰੂਟੀ ਬਣਾ ਕੇ ਗਈ ਸਾਂ ਸਵੇਰੇ, ਛੇ ਸਾਢੇ ਪੰਜ ਵਜੇ ਦੀ ਤਾਂ ਉੱਠੀ ਹੋਈ ਆਂ ਰੋ ਤੇ ਬਣਾਈ ਚਾਹ-ਚੂਹ ਬਣਾਈ, ਨਾਤੀ-ਧੋਤੀ, ਕੀ? ਫੇਰ ਰੋਟੀ ਨਾਲ ਵੀ ਲੈ ਗਏ। ਜਿਨ੍ਹਾਂ ਹੌਸਪੀਟਲ ਹੈ।
ਅੱਛਾ,
ਕਿਸੇ ਨੇ ਜਾਣਾ ਸੀ ਫਿਰ ਚਾਰ ਫੁਲਕੇ ਉਹਨਾਂ ਵਾਸਤੇ ਵੀ ਬਣਾਏ ਉਹਨਾਂ ਨੇ। ਅੱਦ,
ਅੱਛਾ ਵੈਸੇ ਗਏ ਸੀ ਉਹ ਨਾਲ ਤੁਹਾਡੇ?
ਗਏ ਸੀ ਪਰ ਤਾਂ ਡਾਕਟਰ ਨੇ ਨਹੀਂ ਮਿਲਿਆ। ਉਹ ਵੀ ਆ ਗਈ ਵਾਪਿਸ ਕਿਉਂਕਿ ਜਿਹਨਾਂ ਨੇ ਇੰਝ ਦਾ ਆਪ੍ਰੇਸ਼ਨ ਕੀਤਾ ਉਹਨੇ ਉਂਦਾ ਕਰਨਾ ਉਹਨੇ ਵੇਖ ਕੇ ਫੇਰ ਦੱਸਦਾ ਹੈ ਨਾ। ਹਾਂ, ਆਪ੍ਰੇਸ਼ਨ ਵਾਲਾ ਇੱਕੋ ਡਾਕ ਪਰੇ ਨਾ
ਹੁਣ ਕਦੋਂ ਆਉਗੇ ਫੇਰ, ਜਾਓਗੇ।
ਹੁਣ ਵੇਖੋ ਵੀਰਵਾਰ ਜਾਵਾਂਗੇ ਹੁਣ ਤੇ ਲੇਟ ਜਾਵਾਂਗੇ ਬਾਰਾਂ ਇੱਕ ਵਜੇ ਹੁਣ ਜਲਦੀ ਨੀ ਜਾਣਾ ਸਵੇਰੇ-ਸਵੇਰੇ ਕਿਉਂਕਿ ਆਦੇ ਨੇ ਡਾਕਟਰ ਸਿੱਧਾ ਆਪਰੇਸ਼ਨ ਥਿਏਟਰ ਏ। ਵੱਜ ਜਾਂਦੇ ਨੇ ਬਾਰਾਂ ਵਜੇ ਬਹਿੰਦੇ ਨੇ ਵੇਖਣ ਆਸਤੇ।
ਅੱਛਾ।
ਦੋਨੋ ਪਾਸ ਤੇ ਗਈਆਂ ਦੋਨੋ ਪਾਸੇ ਨਹੀਂ ਮਿਲੇ। ਫਿਰ ਉਹ ਕੋਈ ਜਾਣਕਾਰ ਹੈਗਾ ਸੀ ਉਹਨੂੰ ਕਹਿ ਕੇ ਇੱਕ ਦਵਾਈ ਲਿਖਵਾ ਕੇ ਲਿਆਈ ਮੈਂ ਬੱਸ।
ਤੋ ਲੈਲੋ ਫਿਰ।
ਪਹਿਲਾਂ ਇੱਧਰ ਆਲੇ ਚੋਂ, ਛੁੱਟ, ਹਾਂਜੀ-ਹਾਂਜੀ। ਫਿਰ ਉੱਥੋਂ ਲੈ ਕੇ ਆਏ ਆ, ਇਨਸੋਰੇਨਸ ਤੇ ਗਈ ਸੀ ਉਹਨਾਂ ਨੇ ਦਿੱਤੀ ਹੈ ਦਵਾਈ ਪਰ ਹਜੇ ਕਹਿੰਦੇ ਮੈਂ ਇਹ ਵਾਲੀ ਖਾਣੀ ਨੀ। ਉਹ ਥੋੜੀ ਜਿਆਦਾ ਤੇਜ ਇਹ ਨਾ, ਵਧੀਆ ਥੋੜੀ ਫੋਨ ਵਿੱਚ ਸਰਚ ਕੀਤੀ। ਕਿ ਨਾ ਕਹਿੰਦੇ ਅਜੇ ਟਾਂਕੇ ਤੇ ਖੁੱਲ ਜਾਣ ਨਾ ਫੇਰ ਖਾਵਾਂਗਾ ਉਹ ਵਾਲੀ ਹਾਂਜੀ ਠੀਕ ਠੀਕ
ਹੂੰ